ਭੈਣਜੀ ਤੁਹਾਡੀ ਵਾਜ਼ ਨੀ ਆਂਦੀ ਪਈ।
ਹੈਲੋ, ਹੁਣ ਆਰੀ ਐ?
ਹਾਂਜੀ, ਸਤ ਸ੍ਰੀ ਕਾਲ ਭੈਣ ਜੀ।
ਸਤ ਸ਼੍ਰੀ ਕਾਲ ਜੀ, ਕੀ ਹਾਲ-ਚਾਲ ਏ।
ਹਾਂਜੀ, ਠੀਕ-ਠਾਕ। ਅੱਜ ਤਬੀਅਤ ਵੀ ਠੀਕ ਹੈ ਥੋੜੀ। ਖੈਰੀਅਤ ਏ ਤਬੀਅਤ ਦੀ। ਏ ਹੈ।
ਅੱਜ ਤੁਆਡੀ ਆਵਾਜ਼ ਵੀ ਚੰਗੀ ਲੱਗਦੀ ਪਈ ਪਹਿਲੇ
ਹਾਂਜੀ ਇਹ ਵੀ ਗੱਲ ਹੁੰਦੀ ਏ ਵੈਸੇ ਨਾ, ਤਬੀਅਤ ਖਰਾਬ ਠੀਕ ਹੋਏ ਨਾ ਤਾਂ ਆਪਣੇ ਆਪ ਫੇਰ ਭਗਵਾਨ ਆਵਾਜ਼ ਵੀ ਥੋੜ੍ਹੀ ਸੁਥਰੀ ਕਰ ਦੇਂਦਾਏ।
ਹਾਂਜੀ-ਹਾਂਜੀ ਏਹ ਤੇ ਸਹੀ ਆਖਦੇ ਪਏ ਤੁਸੀਂ ਹੋਰ ਸੁਣਾਓ ਕੇੜੇ ਟੋਪਿਕ ਤੇ ਗੱਲ ਕਰੋਗੇ ਅੱਜ?
ਮੈਨੂੰ ਲੱਗਦਾ ਸੀ ਐਜੂਕੇਸ਼ਨ ਨੂੰ ਲੈ ਕੇ ਸਾਨੂੰ ਗੱਲ ਕਰਨੀ ਚਾਈਦੀ ਏ ਆਜ
ਬਿਲਕੁਲ-ਬਿਲਕੁਲ, ਕਰੋ ਜੀ ਕਰੋ
ਹੁਨ ਦੇਖੋ ਨਾ ਐਜੂਕੇਸ਼ਨ ਦਾ ਕਿੰਨਾ ਬੁਰਾ ਹਾਲ ਅਗਾ ਏ।
ਹਾਂਜੀ, ਹਾਂਜੀ ਅਸੀਂ ਵੀ ਨਾ ਬੋਤ ਕੱਲ੍ਹ ਤੋਂ ਦੋ ਚਾਰ ਅਸੀਂ ਵਲੋਗ ਦੇਖੇ ਟੀ-ਵੀ 'ਚ ਉਈ ਨਿ ਨਿਸ਼ੂ ਤਿਵਾਰੀ ਜੀ ਦਾ ਪੈਲੇ ਵੀ ਮੈਂ ਤੁਹਾਡੇ ਸਾਮਣੇ ਜ਼ਿਕਰ ਕੀਤਾ ਸੀਗਾ
ਹਾਂਜੀ, ਹਾਂਜੀ
ਉਹੀ ਨਿਸ਼ੂ ਤਿਵਾਰੀ ਅੱਜ ਦਿਖਾਂਦੇ ਪਏ ਸੀਗੇ ਮਹਾਰਾਸ਼ਟਟਰ ਵਿੱਚ ਨਾ ਦੋ ਕਮਿਊਨਿਟੀ ਹੁੰਦੀਆਂ ਨੇ ਐਸੀੇ ਕਿ ਲੋਕੀ ਨਾ, ਰੇਲਵੇ ਟਰੈਕ ਜੇੜਾ ਹੁੰਦਾ ਏ ਨਾ
ਹਾਂਜੀ
ਉੱਪਰੋਂ ਦੀ ਮੈਟਰੋ ਜਾਂਦੀ ਏ
ਅੱਛਾ ਜੀ
ਔਰ ਨੀਚੇ ਉ ਅ ਮਤਲਬ ਕਿਸ ਕੋਈ ਇਨਸਾਨ ਐਸਰਾ ਹੈਗਾ ਸੀ ਓ ਉਹ ਨਾ ਪੜ੍ਹਿਆ ਨੀ ਸੀਗਾ
ਹਾਂਜੀ
ਜਦੋਂ ਉ ਵੱਡਾ ਹੋਇਆ ਨਾ ਉਦੇ ਬੱਚੇ ਵੱਲ ਬੱਚਿਆਂ ਵਾਲਾ ਹੋ ਗਿਆ ਤਾਂ ਉਨੇ ਫੇਰ ਅ ਕਸਮ ਮਤਲਬ ਪੜ੍ਹਾਈ ਵੀ ਕੀਤੀ ਆਪਣੀ ਤੇ ਉਨੇ ਕਸਮ ਵੀ ਖਾਧੀ ਕਿ ਮੈਂ ਕਿਸ ਮਤਲਬ ਜਿੰਨੇ ਵੀ ਲੋਕੀ ਆ ਬੱਚੇ ਮੇਰੇ ਸਾਮਣੇ ਆਣਗੇ ਨਾ ਛੋਟੇ ਜਿਨਾਂ ਦੇ ਕੋਲ ਪੈਸੇ ਨਹੀਂ ਹੋਣਗੇ ਉਹਨਾਂ ਨੂੰ ਮੈਂ ਐਜੂਕੇਟ ਕਰਾਂਗਾ ਤੇ ਉਨੇ ਮੈ ਟਰੋ ਟਰੈਕ ਦੇ ਨੀਚੇ ਉਨੇ ਨਾ, ਸਕੂਲ ਖੋਲਿਆ ਬੱਚਿਆਂ ਦਾ ਤਾਂ ਦੋ ਦੋ ਸੌ ਬੱਚੇ ਉਦੇ ਸਕੂਲ ਵਿੱਚ ਹੁਣ ਆਗੇ ਨੇ
ਆ ਹੁਣ, ਅੱਜ ਦੀ ਡੇਟ ਵਿੱਚ
ਅੱਜ ਦੀ ਡੇਟ ਵਿੱਚ ਦੋ ਸੌ ਬੱਚੇ ਉਹਦੇ ਸਕੂਲ ਵਿੱਚ ਹੈਗੇ ਨੇ ਤੇ ਟੀਚਰ ਵੀ ਹੈਗੇ ਨੇ। ਸਭ ਅਲੱਗ- ਅਲੱਗ, ਸਬਜੈਕਟ ਪੜ੍ਹਾਉਣ ਵਾਲੇ-
ਹਾਂਜੀ ਵੇਖ ਲੋ, ਜੇ ਅਨਪੜ੍ਹ ਨੂੰ ਤੋ ਐ ਹੋ ਸਕਦਾ ਏ ਇਹ ਵੀ ਮੈਂ ਬਈ ਆਪਣੇ ਟਾਈਮ ਤੇ ਪੜ੍ਹਿਆ ਨੀ ਤੇ ਹੁਣ ਮੈਨੂੰ ਪੜ੍ਹਨਾ ਏ- ਤੇ ਸੋਚੋ ਫਿਰ ਏਸ ਜਿਹੜਾ ਟਾਈਮ ਜਾ ਰਿਹਾ ਨਾ ਉਹ ਵੀ ਇਹੀਓ ਕਹਿੰਦਾ ਐਜੂਕੇਸ਼ਨ ਦੇ ਬਗੈਰ ਗੁਜ਼ਾਰਾ ਨੀ ਹੈਗਾ ਬਿਲਕੁਲ ਵੀ- ਪੜ੍ਹਾਈ ਦੇ ਵਗੈਰ ਗੁਜ਼ਾਰਾ ਨਹੀਂ, ਬੇਸ਼ੱਕ ਕੰਪੀਟੀਸ਼ਨ ਏ- ਲੇਕਿਨ ਫੇਰ ਵੀ ਜੇ ਬੰਦਾ ਪੜ੍ਹਿਆ ਲਿਖਿਆ ਹੈ ਨਾ
ਹਾਂ ਕਿਦਰੇ ਵੀ ਖੜਾ ਹੋ ਜਾਏਗਾ ਕਿੱਥੇ ਵੀ ਉਹ ਕਿੱਥੇ ਵੀ ਖੜਾ ਹੋ ਜਾਏਗਾ ਤਾਂ ਆਪਣੀ ਲੜਾਈ ਆਪ
ਹਾਂਜੀ, ਹਾਂਜੀ ਸਭ ਤੋਂ ਵੱਡੀ ਗੱਲ ਏਈ ਐ ਜੋ ਪੜ੍ਹਨ ਲਿਖਨ ਦਾ ਫਾਇਦਾ ਏਈ ਐ।
ਉਨੇ ਇੱਕ ਹੋਰ ਚੀਜ਼ ਦਿਖਾਈ ਕਿ ਉ ਇੱਕ ਉੱਥੇ ਮਹਾਰਾਸ਼ਟਰ ਇੰਚ ਸਕੂਲ ਹੈਗਾ ਜਿਦੇ ਵਿੱਚ ਉ ਜਿਹੜੇ ਵੱਡੀਆਂ ਸੱਠ ਸਾਲ ਤੋਂ ਉੱਪਰ ਲੇਡੀਜ਼ ਹੁੰਦੀਆਂ ਨੇ ਨਾ ਵੱਡੀਆਂ-ਵੱਡੀਆਂ ਉਮਰ ਦੀਆਂ ਉਨਾਂ ਦੇ ਵਾਸਤੇ ਇੱਕ ਸਕੂਲ ਖੋਲਿਆ ਇੱਕ ਲੇਡੀ ਉੱਥੇ ਪੜਾਂਦੀ ਐ।
ਹਾਂਜੀ
ਸਕੂਲ ਦਾ ਨਾਂ ਐ ਆਜੀ ਬਾ ਆਜੀ ਬਾਈਜੀ।
ਹਾਂਜੀ, ਮਹਾਰਾਸ਼ਟਰ ਨਾ
ਹਾਂਜੀ, ਹਾਂਜੀ ਮਹਾਰਾਸ਼ਟਰ
ਹਾਂ ਮੈਂ ਵੀ ਦੇਖਿਆ ਇ ਵੀ ਮੈਂ ਨੋਟਿਸ ਕੀਤੀ ਏ ਚੀਜ਼ਾਂ, ਕਿ ਇਹ ਜੇੜੇ ਅ ਮਹਾਰਾਸ਼ਟਰੀਅਨ ਹੋ ਗਏ, ਤੇਲਵਅਨ ਹੋ ਗਏ, ਅ ਕੰਨੜ ਹੋ ਕੋਈ, ਮਲਿਆਲਮ ਹੋ ਗਿਆ ਇਹ ਵਾਲੀ ਲੈਂਗੁਏਜ ਵਾਲੇ ਜਿਹੜੇ ਲੋਕ ਹੈ ਨੇ ਹੈਗੇ ਨੇ ਨਾ ਇਹ ਬਹੁਤ ਪੜ੍ਹਾਈ ਨੂੰ ਬਹੁਤ
ਹਾਂਜੀ, ਹਾਂਜੀ ਬਹੁਤ ਜਾਗਰੂਕ ਲੋਕੀਂ ਹੈਗੇ ਨੇ
ਹਾਂਜੀ ਇਹ ਪੜ੍ਹਾਈ ਨੂੰ ਲੈ ਕੇ ਬਹੁਤ ਜ਼ਿਆਦਾ ਸਜਗਕ ਹੁੰਦੇ ਨੇ ਕਿਉਂ ਕਿਉਂਕਿ ਇਹਨੂੰ ਪੜ੍ਹਣ ਪਤਾ ਸਹੀ ਵੈਲਿਊ ਕੀ ਹੈਗੀ ਏ ਹੁਣ ਦੇਖੋ ਤੁਹਾਨੂੰ ਹੱਦ ਤੋਂ ਜਿਆਦਾ ਹੋਸਪਿਟਲਾਂ ਚ ਨਰਸਾਂ ਮਿਲਣ ਮਿਲਣਗੀਆਂ ਅ ਅ ਇਹ ਫਿਰ ਹਾਂਜੀ ਸਾਊਥ ਇੰਡੀਅਨ
ਟਾ
ਕਿਉਂਕਿ ਇਹਨਾਂ ਨੂੰ ਪੜ੍ਹਾਈ ਦੀ ਨਾ ਵੈਲਿਊ ਵੀ ਪਤਾ ਹੈ ਤੇ ਇਹਨਾਂ ਨੂੰ ਪਤਾ ਹ ਔਰ ਇਹ ਪੜ੍ਹਦੇ ਵੀ ਮਤਲਬ ਦਿਲ ਨਾਲ ਨੇ
ਇਹ ਨਾ ਮਾਰ ਵੀ ਨਹੀਂ ਖਾਂਦੇ ਕਿੱਧਰੇ ਨਾ ਕਿਉਂਕਿ ਇਹਨਾਂ ਨੂੰ ਨਾ ਸਭ ਜਗ੍ਹਾ ਤੇ ਏਦਾ ਨੇ ਨੌਕਰੀਆਂ ਕੀਤੀਆ ਆਂ ਹੁੰਦੀਆਂ ਨੇ ਫ਼ਰਕ ਪੈਂਦਾ ਏ ਇਹ ਤੇ ਹੈਗਾ
ਜਿਸ ਤਰ੍ਹਾਂ ਦੀ ਉਹਨਾਂ ਦੀ ਪਰਵਰਿਸ਼ ਹੁੰਦੀ ਏ ਨਾ ਉਹ ਉਹ ਉਦਾ ਦਾ ਫ਼ਰਕ ਜ਼ਰੂਰ ਪੈਂਦਾ ਬੱਚਿਆਂ ਤੇ ਲੇਕਿਨ ਮੈਂ ਕਹਿੰਦੀ ਫੇਰ ਵੀ ਹਲੇ ਸ ਸਾਡੀ ਸਾਡੇ ਬੱਚੇ ਇਹ ਅਸੀ ਸਾਡੀ ਜਨਰੇਸ਼ਨ ਨੂ ਸਾਡੇ ਅੱਗੇ ਬੱਚੇ ਜਿਨਾਂ ਨੂੰ ਅਸੀਂ ਸਮਝਾਂਦੇ ਆ ਆਪਣੇ ਹਿਸਾਬ ਨਾਲ ਹਲੇ ਤੱਕ ਤਾਂ ਚਲੋ ਪ੍ਰਭੂ ਦੀ ਬਾਬਾ ਜੀ ਦੀ ਕਿਰਪਾ ਹੈ ਕਿ ਬਈ ਸਾਰੀ ਚੀਜ਼ਾਂ ਠੀਕ ਚੱਲਦੀਆਂ ਪਈਆ ਨੇ ਲੇਕਿਨ ਫੇਰ ਵੀ ਕਹਿੰਦੇ ਜੇ ਪੜ੍ਹਿਆ ਲਿਖਿਆ ਹੋਏਗਾ ਨਾ ਬੱਚਾ ਤੇ ਉਹਨੂੰ ਸਮਝ ਹੋਏਗੀ ਥੋੜ੍ਹੀ ਊਚ ਨੀਚ ਅਗ ਅੱਗੇ ਮਤਲਬ ਜਿਸ ਤਰ੍ਹਾਂ ਜਿੱਦਾਂ ਬਾਹਰ ਜਾਂਦਾ ਏ
ਅ ਪਹਿਚਾਣ ਸਕਦਾ ਉਹ ਬੱਚਾ ਜਿਹੜਾ ਪੜ੍ਹਿਆ ਲਿਖਿਆ ਹੋਏਗਾ
ਹਾਂਜੀ ਬਸ ਏਹ ਸਹੀ ਗਲਤ ਦੀ ਪਹਿਛਾਣ ਹੋ ਸਕਦੀ ਏ ਉਹਨੂੰ
ਹਾਂਜੀ, ਹਾਂਜੀ
ਤਾਂ ਉਹਨਾਂ ਤੋਂ ਪੜ੍ਹਾਣਾ ਹੀ ਚਾਹੀਦਾ ਮੇਰਾ ਮੰਨਣਾ ਤਾਂ ਇਹ ਹੈ ਕਿ ਮੈਂ ਆਪਣੀ ਤਰਫੋਂ ਕੋਈ ਏ ਏਦਾਂ ਦਾ ਮਤਲਬ ਉਹ ਨਾ ਕਰੋ ਕੀ ਬਈ ਬਈ ਬੱਚਾ ਉਦਾ ਦਾ ਨਿਕਲੇ ਬਾਕੀ ਦੀ ਤੁਸੀ ਪ੍ਰਭੂ ਤੇ ਹੈਗੀ ਸਾਰੀ ਗੱਲ ਪੜ੍ਹਨ ਵਾਲੇ ਹੈਗੀ ਕਹਿੰਦੇ ਭਗਵਾਨ ਵੀ ਉਹਨਾਂ ਦਾ ਸਾਥ ਦਿੰਦਾ ਜਿਹੜੇ ਖੁਦ ਹਿੰਮਤ ਕਰਦੇ ਨੇ
ਹਾਂਜੀ ਇਹ ਤੇ ਹੈ ਫੇਰ ਉਹਨਾਂ ਇੱਕ ਹੋਰ ਸਕੂਲ ਦਿਖਾਇਆ ਜਿਹਦੇ ਵਿੱਚ ਨਾ ਤਿੰਨ ਚਾਰ ਸਾਊਥ ਇੰਡੀਅਨ ਉਹ ਇਹੀ ਮਹਾਰਾਸ਼ਟਰੀਅਨ ਟੀਚਰਸ ਹੈਗੀਆਂ ਨੇ ਉਹ ਬੱਸ ਚਲਾਈ ਹੋਈ ਉਹਨਾਂ ਨੇ ਬੱਸ ਵਿੱਚ ਨਾ ਸਕੂਲ ਖੋਲਿਆ ਇਹਨਾਂ ਨੇ ਜਿਹੜੇ ਵੀ ਬੱਚਿਆਂ ਦੇ ਮਾਂ ਪਿਓ ਸਵੇਰੇ ਸਵੇਰੇ ਕੰਮ ਤੇ ਨਿਕਲੇ ਤੇ ਉਹਨਾਂ ਨੂੰ ਘਰੋਂ ਲੈ ਕੇ ਆਂਦੇ ਨੇ ਬੱਚਿਆਂ ਨੂੰ ਫੜ ਫੜ ਕੇ ਉਠਾ ਸੁੱਤੇ ਹੋਏ ਬੱਚਿਆਂ ਨੂੰ ਉਠਾਂਦੇ ਨੇ ਕਿ ਚਲੋ ਪੜ੍ਹਾਈ ਦਾ ਟਾਈਮ ਹੋ ਗਿਆ ਚਲੋ ਘਰ ਜਾਂਦੀਆਂ ਨੇ ਟੀਚਰ ਬੱਚਿਆਂ ਨੂੰ ਚੁੱਕਦੀਆਂ ਨੇ ਉੱਥੋਂ ਦੀ
ਦੇਖੋ ਕਿੰਨੀ ਵੱਡੀ ਗੱਲ ਏ
ਹਾਂ ਅਸੀਂ ਬੜੇ ਇੰਪ੍ਰੈਸ ਹੋਏ ਦੇਖ ਕੇ ਉਹ ਚੀ ਚੀਜ਼ਾਂ ਨਾ ਫਿਰ ਮੇਰੀ ਬੇਟੀ ਵੀ ਨੇ ਵੀ ਦਿਖਾਇਆ ਮੈਨੂੰ ਕਿ ਮੰਮਾ ਦੇਖੋ ਇਹ ਕਿੰਨੀ ਐਜੂਕੇਸ਼ਨ
ਹਾਂ ਅੱਜ ਹੁਣ ਸੋਚੋ ਨਾ ਪਹਿਲੇ ਤਾਂ ਲੋਕੀ ਤੇ ਇਹ ਕਹਿੰਦੇ ਸੀ ਚਲੋ ਕੁੜੀਆਂ ਨੂੰ ਨੀ ਪੜ੍ਹਾਣਾ ਹੁਣ ਕਹਿੰਦੇ ਨੇ ਕਿ ਕੁੜੀਆਂ ਨੂੰ ਜ਼ਿਆਦਾ ਪੜ੍ਹਾਣਾ ਆ ਅੱਗੇ ਪਤਾ ਨੀ ਪਰਿਵਾਰ ਕਿੱਦਾਂ ਦੇ ਮਿਲਣੇ ਨੇ ਫੇਰ ਜੇ ਕੁੜੀ ਪੜ੍ਹੀ ਲਿਖੀ ਹੋਏਗੀ ਕਮ ਸੇ ਕਮ ਲੜਾਈ ਲੜ ਲਈ ਗੀ ਆਪਣੀ ਮਾਂ ਪਿਓ ਤੋਂ ਦੇਖੋ ਜੀ ਇ ਸਹੀ ਸੋਚਦੇ ਨੇ ਆਪਣੀ ਤਰਫ਼ੋਂ ਤਾਂ ਸਾਰੇ ਹੀ ਹਰ ਇਕ ਚੀਜ਼ਾਂ ਚੰਗੀਆਂ ਹੀ ਕਰਦੇ ਨੇ ਲੇਕਿਨ ਹੁਣ ਸਾਨੂੰ ਨੀ ਪਤਾ ਪਿਹਲਾ ਕਿ ਅੱਗੇ ਹੋਣਾ ਕੀ ਹੈ ਕਿਉਂਕਿ ਟਾਈਮ ਹੀ ਹੈ ਨਾ ਗੰਦਾ ਹੋ ਗਿਆ
ਸਹੀ ਕਹਿ ਰਿਹਾ ਤੁਸੀਂ ਬਿਲਕੁਲ ਹੀ
ਇਸ ਵਾਸਤੇ ਨਾ ਮੈਨੂੰ ਤਾਂ ਇਹ ਲੱਗਦਾ ਕਿ ਐਜੂਕੇਸ਼ਨ। ਮਸਟ ਹੈਗੀ ਹੈ ਇਹ ਹੁਣ ਜਿਹੜਾ ਟਾਈਮ ਜਾਂਦਾ ਪਿਆ।
ਪੈਨਸ਼ਨ ਦਿਵਸ ਤੇ।
ਹੋਏ ਐਜੂਕੇਸ਼ਨ ਬੜੀ ਜ਼ਰੂਰੀ ਚੀਜ਼ ਹੈਗੀ ਹੈ ਬੱਚੇ ਪੜ੍ਹੇ ਲਿਖੇ ਹੁੰਦੇ ਬਹੁਤ। ਜ਼ਰੂਰੀ ਨੇ ਉਹਨਾਂ ਨੂੰ ਆਪਣੇ ਪੈਰਾਂ ਤੇ ਸਟੈਂਡ। ਔਰ ਦੇਖੋ ਬੱਚਾ ਜ ਬਾਰਵੀਂ ਜਦੋਂ ਪਾਸ ਕਰ ਲੈਂਦਾ ਨਾ ਉਹਨੂੰ ਆਪਣੇ ਆਪ ਸਮਝ ਆ ਜਾਂਦੀ ਕਿ ਹ ਹੁਣ ਉਹਦਾ।
ਜ ਅੱਗੇ।
ਹਾਂ ਹੁਣ ਮਈ ਮੇਰੇ ਕਰੀਅਰ ਦੇ ਵਾਸਤੇ। ਤੇ ਅੱਗੇ ਪ ਅੱਗੇ ਹੋਰ ਤਿੰਨ ਚਾਰ ਸਾਲ ਮੈਨੂੰ ਦੇਣੇ ਪੈਣ ਕੋਈ ਗੱਲ ਨੀ ਲੇਕਿਨ। ਲਗੇ ਅੱਗੇ ਮੇਰਾ ਕਰੀਅਰ ਵਧੀਆ ਹੋ ਜਾਏਗਾ। ਜਿਹਨਾਂ ਨੇ ਨਹੀਂ ਕੀਤਾ ਹੋਇਆ ਨਾ ਤੁਸੀਂ ਸੱਚੀ ਕਹਿੰਦੇ ਵੀਈ ਹਾਂ ਸਾਡੇ ਜਿਸ ਤਰ੍ਹਾਂ ਹੁਣ ਪੁਰਾਣੇ ਲੋਕੀ ਹੈਗੇ ਨੇ।
ਉਹਨਾਂ ਨੂੰ ਪੁੱਛ ਕੇ ਦੇਖੋ। ਜਿਹੜੇ ਗੌਰਮੈਂਟ ਲੱਗੇ ਹੋਏ ਨੇ। ਉਹਨਾਂ ਦਾ ਤਾਂ ਹੈ ਹੈਗਾ ਚਲੋ ਜੀ ਗੌਰਮੈਂਟ ਅ ਡਿਊਟੀਆਂ ਕਰਦੇ ਪਏ ਨੇ। ਉਹਨਾਂ ਦੀ ਪੈਨਸ਼ਨ ਉਹਨਾਂ ਦਾ ਫਿਊਚਰ ਸੱਕੁਰ ਹੈਗਾ ਹੈ।
ਹਾਂਜੀ।
ਅੱਜ ਕੱਲ੍ਹ ਤਾਂ ਸ਼ੁਕਰ ਹੈ ਕਿ ਪ੍ਰਾਈਵੇਟ। ਫਰਮਾ ਵਿੱਚ ਵੀ ਪ੍ਰਾਈਵੇਟ ਕੰਪਨੀਆਂ ਚ ਵੀ ਇਹ ਫੈਸਿਲਿਟੀ ਕਰ ਦਿੱਤੀ ਹੋਈ ਹੈ। ਲੇਕਿਨ ਫੇਰ ਵੀ ਬੱਚਾ ਜੇ ਪੜ੍ਹਿਆ ਲਿਖਿਆ ਹੋਏਗਾ ਤਾਂ ਹੀ ਕਿਸੇ ਚੰਗੀ ਕੰਪਨੀ ਚ ਜਾ ਕੇ। ਬੋਲ ਸਕਦਾ ਕਹਿ ਸਕਦਾ ਆਪਣੀ ਮੂੰਹ ਮੰਗੀ ਸੈਲਰੀ ਵਗੈਰਾ ਲੈ। ਸਕਦਾ ਹੈ ਨਾ ਤਾਂ ਉਹ ਕਿ ਜਦੋਂ ਉਹ ਪੜ੍ਹਿਆ ਲਿਖਿਆ ਹੋਏਗਾ। ਬੱਚਿਆਂ ਦੇ ਮਾਂ ਬਾਪ ਨੂੰ ਸਟੈਂਡ ਕਰ ਦੇਣਾ ਚਾਹੀਦਾ ਬੱਚਿਆਂ ਨੂੰ।
ਕੱਲ ਨੂੰ ਬੱਚੇ ਵੀ ਕਹਿ ਸਕਦੇ ਨੇ ਬਈ ਤੁਸੀਂ ਸਾਡੇ ਵਾਸਤੇ ਕੀ ਕੀਤਾ। ਅਜੇ ਪੜੇ ਹੀ ਨੀ ਹੁੰਦੇਆਂ।
ਕਰਨਗੇ ਕਿਉਂ ਨਹੀਂੀ ਕਹਿਣਗੇ ਉਹਨਾਂ ਦਾ ਹੱਕ ਵੀ ਬਣਦਾ ਨਾਲ। ਪਰ ਦੇਖੋ ਜੀ ਮਾਂਪੇ-ਮਾਂਪੇ ਅਪਨੀ ਤਰਫ਼ੋ ਤੋ ਪੂਰੀ ਕੋਸ਼ਿਸ਼ ਕਰਦੇ ਵੀ ਨੇ। ਤੇ ਮਾਂ-ਪੇਯਾ ਨੂੰ, ਐ ਚੀਜ਼ ਕਰਨੀ ਵੀ ਚਾਈਦੀ ਏ। ਓਨਾਂ ਦਾ ਫ਼ਰਜ਼ ਓਂਦੈ, ਓ ਐ ਕੋਈ ਓ ਦਿਖਾਨ ਵਸਤੇ ਨੀ ਕਰਦੇ ਕਿ ਅਸੀ ਆੱਜ ਕਰਦੇ ਪਏ ਆ ਤੇ ਤੁਸੀ ਕਾੱਲ ਸਾਨੂੰ ਏਦਾ ਵਾਪਿਸ ਵਾਪਿਸ ਕਰਨਾ ਐ ਬਈ। ਲੇਕਿਨ ਕਹਿਣਾ ਕੀ ਨਾ ਅ ਪੜਾਂਦੇ ਇਸੇ ਕਰਕੇ ਨੇ ਵੀ ਤੁਸੀਂ ਆਪਣੇ ਪੈਰਾਂ ਤੇ ਸਟੈਂਡ ਹੋ ਜਾਓ, ਤੇ ਅਸੀਂ ਖੁਸ਼ ਹਾਂ।
ਹਾਂਜੀ ਇਹ ਤਾਂ ਹੈ।
ਹੋਰ ਤੁਸੀਂ ਦੱਸੋ ਡਿਨਰ ਵਿਨਰ ਹੋ ਗਿਆ ਤੁਹਾਡਾ?
ਹਾਂਜੀ ਹਾਂਜੀ, ਅੱਜ ਅਸੀਂ ਵੈਜੀਟੇਬਲ ਮਕਰੂਨੀ ਬਣਾਈ ਸੀ ਅਤੇ ਨਾਲ ਮੈਂਗੋ ਸ਼ੇਪ ਬਣਾ ਲੀਤਾ ਸੀ।
ਕੀ ਬਣਾਇਆ ਸੀ।
ਵੈਜੀਟੇਬਲ ਵਾਲੀ ਮਕਰੋਨੀ ਬਣਾ ਲੀਤੇ ਸੀ ਅਜ ਨਾ ਔਰ।
ਹਾਂਜੀ ਹਾਂ ਕਦੀ ਕਦੀ ਇਹ ਕਰਕੇ ਖਾ ਲੈਣਾ ਚਾਹੀਦਾ ਹੈ।
ਹਲਕਾ ਕਰ।
ਕਦੀ ਕਦੀ ਖਾ ਲੋ ਕੋਈ ਗੱਲ ਨੀ ਫਾਸਟ ਫੂਡ ਲੇਕਿਨ। ਡੇਲੀ ਡੇਲੀ ਨਾ ਖਾਓ ਇਹ ਵਾਲੇ ਮੌਸਮ ਚ ਥੋੜਾ ਅਵੋਇਡ ਹੀ ਕਰੋ।
ਤਾਂ ਨਾ ਮੈਂ ਤੇ ਨਾ ਕੁੱਕਰ ਚ ਬਣਾਈ ਸੀ ਮਕਰੋਨੀ।
ਕੁੱਕਰ ਚ।
ਹਾਂ ਸਾਰੇ ਮਸਾਲੇ- ਮਸੂਲੇ ਸਾਰੀ ਸਬਜ਼ੀਆਂ ਬਨਾ ਕੇ ਨਾ ਸੋਤੇ ਕਰ ਲੇਤੀ ਆਂ। ਦੇਸੀ ਘਿਓ ਫਿਰ ਸਾਰੇ ਜਿਹੜੇ ਵੀ
ਤੁਸੀ ਨਵਾਂ ਈ
ਹੂੰ! ਪਿਆਜ਼, ਟਮਾਟ ਲਸਣ ਹੋਰ ਹੋਰ ਜਿਹੜੀਆਂ ਸਬਜ਼ੀਆਂ ਤੁਸੀਂ ਪਾਣੀਆਂ ਨੇ ਹਾਂ ਫਿਰ ਇੱਕ ਸਿਟੀ ਮਗਰੋਂ ਹੀ ਹੋ ਗਈ।
ਲੈ, ਤੁਸੀਂ ਇੱਕ ਸੀਟੀ ਚ ਮਗਰੋਂ ਲਾ ਦਿੱਤੀ
ਇੱਕ ਸਿਟੀ ਮਗਰੋਂ ਲਾ ਦਿਤੀ
ਇਹ ਚੰਗੀ, ਇਹ ਚੰਗਾ ਦੱਸ ਫੇਰ ਤੁਸੀਂ ਮੈਂ ਸੋਚਦੇ ਮੈਂ ਵੀ ਇਸਤਰ ਬਣਾ ਕੇ, ਮਗਰੋਂ ਲਾ ਦਵਾਂ
ਮਗਰੋਂ ਲਾਨ ਤੋ ਚੰਗਾ ਕੋਈ ਗੱਲ ਹੀ ਨਹੀਂ ਹੈ।
ਥੋੜਾ ਹਾਸਾ ਵੀ ਹੋਣਾ ਚਾਹੀਦਾ ਨਾ, ਹਮੇਸ਼ਾ ਸੀਰੀਅਸ ਗੱਲ, ਨਈ ਇਹ ਬੜੀ ਸਾਥ
ਹਾਂਜੀ
ਮਕਰੋਣੀ ਬਹੁਤ ਸਵਾਦ ਬਣੀ ਸੀ
ਅੱਛਾ! ਹੋਰ ਮੈਂਗੋ ਸ਼ੇਕ ਬਣਾਇਆ ਨਾਲ?
ਨਾਲ ਮੈਂਗੋ ਸ਼ੇਕ ਬਣਾ ਲਿਆ, ਨਾਲ ਫੇਿਰ ਉਹਦੇ ਡਰਾਈ ਫਰੂਟ ਵੀ ਪਾ ਲਏ।
ਹਾਂ, ਵਧੀਆ ਬਣ ਜਾਂਦਾ।
ਰੋਕ ਦਾ ਚਲ ਥੋੜਾ ਜਯਾ
ਮੈਂ ਤੁਹਾਨੂੰ ਦੱਸਿਆ ਨੀ ਸੀ, ਉਹ ਜਿਹੜੀ ਮਾਰਚ ਚ ਮੈਂ ਜਾਂਦੀ ਹਾਂ
ਹਾਂਜੀ-ਹਾਂਜੀ
ਅੱਜ ਸ਼ਾਮੀ ਗਈ ਉੱਥੇ ਦੁੱਧ ਲੈਣ, ਫਿਰ ਢਾਈ ਕਿੱਲੋ ਦੁੱਧ ਲਯਾਈ ਉੱਥੋਂ ਦੀ।
ਅੱਛਾ ਖੀਰ ਬਣਾਓਗੇ ਫਿਰ ਮੈਨੂੰ ਲੱਗਦਾ ਅੱਜ
ਨਾ-ਨਾ ਸਾਡੇ ਵੀ ਮੈਂਗੋ ਸ਼ੇਕ ਕਦੀ ਬਣ ਜਾਂਦਾ ਹੈ, ਕਦੀ ਦੁੱਧ ਵਾਲਾ ਰੂਹ ਅਫਜ਼ਾ ਬਣਾ ਲੈਂਦੇ ਆ। ਕਦੀ ਕੋਫੀ ਠੰਡੇ ਹੋ, ਕੋਲਡ ਕੌਫੀ ਬਣ ਜਾਂਦੀ ਏ।
ਏਹੋ ਚੀਜ਼ਾਂ ਪੀਤੀਆਂ ਜਾਂਦੀਆਂ ਗਰਮੀ ਚ ਹੋਰ ਤ
ਹਾਂਜੀ- ਹਾਂਜੀ ਮਹਿੰਗਾਈ ਇੰਨੀ ਹੈਗੀ ਹੈ, ਦੇਖੋ ਜੀ ਕੋਈ ਬੰਦਾ ਜਿਥੇ ਦੋ ਪੈਸੇ ਜਿੱਥੇ ਬੱਚਦੇ ਨੇ। ਬੰਦਾ ਜਾਦਾ ਹੀ ਹੈ, ਉੱਥੇ ਕੀ ਕਰੀਏ ਫੇਿਰ। ਹਰ ਚੀਜ ਇੰਨੀ ਮਹਿੰਗੀ ਹੋ ਗਈ ਕੀ ਕਰੀਏ।
ਸਸਤਾ ਵੀ ਮਿਲਦਾ ਪਿਆ ਤੇ ਚੰਗਾ ਦੁੱਧ, ਤੇ ਫਿਰ ਉਹਦੇ ਵਿੱਚ ਕਿਹੜੀ ਗੱਲ ਅ।
ਆਦਮੀ ਤਾਂ ਕਹਿੰਦੇ ਹੀ ਨੇ।
ਦੇਖੋ ਜੀ ਜੋ ਆਪਣੇ ਨੂੰ ਚੰਗਾ ਲੱਗਦਾ ਏ ਨ ਠੀਕ ਹੋਏਗਾ ਕੰਮ।
ਹਾਂਜੀ, ਹਾਂ ਬਿਲਕੁਲ। ਦੇਖੋ ਹੋਰ ਤੀਵੀਆਂ ਨੂੰ ਨਾ ਆਦਤ ਵੀ ਹੁੰਦੀ ਹੈ ਦੋ ਪੈਸੇ ਬਚਾਉਣ ਦੀ।
ਦੇਖੋ ਜੀ ਤੀਵੀਆਂ ਬਚਾਉਂਦੀਆਂ ਨੇ ਤਾਂ ਹੀ ਘਰ ਚੱਲਦਾ ਹੈ।
ਹਾਂਜੀ, ਬਿਲਕੁਲ।
ਜੇ ਤੀਵੀਆਂ ਵੀ ਹੁਣ ਆਉਣ ਲੱਗ ਜਾਣ ਤੇ ਫਿਰ ਘਰ ਦਾ ਤਾਂ ਫਿਰ।
ਚਲੋ ਫੇਰ ਕਰਦੇ ਹਾਂ ਬਾਅਦ ਚ ਗੱਲ ਕਰਦੇ ਹਾਂ ਠੀਕ ਹੈ।
ਚਲੋ ਜੀ ਠੀਕ ਹੈ, ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਕੀ ਬਾਤ ਹੋ ਰਹਿ